ਉਹ
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ
ਕੀ ਹਾਲ ਚਾਲ
ਹੋਰ ਸੁਣਾਓ, ਕੀ ਹਾਲ ਚਾਲ ਹੈ।
ਠੀਕ ਆਾਂ ਜੀ ਅਸੀਂ ਤੇ ਤੁਸੀਂ ਸੁਣਾਓ?
ਬਸ ਜੀ ਵਧੀਆ ਜੀ ਹੋਰ ਕੀ ਆ ਅੱਜ ਕਿਸ ਤਰ੍ਹਾਂ ਯਾਦ ਆ ਗਈ ਸਾਡੀ ਸਵੇਰੇ ਸਵੇਰੇ।
ਬਸ ਤੁਸੀਂ ਆ ਤੁਹਾਡਾ ਹੀ ਆਇਆ ਫੋਨ ਤੁਸੀਂ ਕੀਤਾ ਯਾਦ।
ਅੱਛਾ ਅੱਛਾ ਉਹ ਮੇਰੇ ਮੈਂ ਬੇਟੀ ਨੇ ਮਿਲਾ ਕੇ ਦੇਤਾ ਨਾ ਮੈਂ ਸੋਚਿਆ ਸ਼ਾਇਦ ਤੁਸੀਂ ਕੀਤਾ।
ਅੱਛਾ ਚਲੋ ਕੋਈ ਗੱਲ ਨੀ ਤੁਸੀਂ ਸਹੀ ਕੀਤਾ ਨਾ। ਉਹਨੇ ਵੀ ਸਹੀ ਕੀਤਾ ਨਾ। ਤੁਸੀਂ ਤਾਂ ਯਾਦ ਕਰਦੇ ਨੀ ਉਹਨੇ ਕਿਹਾ ਮੈਂ ਹੀ ਗੱਲ ਕਰਾ ਦੇਨੀ ਆ ਤੁਹਾਡੀ ਮੇਰੇ ਨਾਲ
ਮੈਂ ਬਾਹਰ ਸੀ ਨਾ ਤੇ ਮੈਨੂੰ ਕਹਿੰਦੀ ਮੰਮੀ ਐਲੋ ਫੋਨ। ਮੈਂ ਸੋਚਿਆ, ਤੁਹਾਡਾ ਆਇਆ ਵੇ
ਹੁਣ ਹੋ ਗਈ ਆ ਗੱਲ ਕੱਲ ਰੁਕ ਲੈਂਦੇ ਆਾਂ ਫੇਰ
ਹਾਂ ਆਹ ਉਹ ਕਹਿੰਦੀ ਸੀ ਨਾ ਕਹਿੰਦੀ ਮੰਮੀ ਉਹ ਤੇ ਫੋਨ ਕਰਦੇ ਨੀ ਹੈਗੇ ਤੁਸੀਂ ਤੇ ਮੈਂ ਕੱਲ ਦੇਖਣਾ ਤੁਹਾਡੀ ਆਪੇ ਹੀ। ਉਹਨਾਂ ਦਾ, ਮੈਨੂੰ ਲਾਂਬਾ ਆਉਂਦਾ ਆਂਟੀ ਦਾ ਤੇ, ਮੈਂ ਤੁਹਾਨੂੰ ਫੋਨ ਆਪੇ ਹੀ ਕਰਾ ਦਾਂਗੀ।
ਆਹ ਦਸ ਆਪ ਹੋਇਆ ਪਤਾ ਕੀ ਸੀਗੀ ਮੈਂ ਤੁਹਾਨੂੰ ਦੋ ਤਿੰਨ ਵਾਰੀ ਫੋਨ ਕੀਤਾ ਨਾ ਤੁਸੀਂ ਚੁੱਕਿਆ ਨਹੀਂ ਫੇਰ ਮੈਂ ਤੁਹਾਡੀ ਬੇਟੀ ਨੂੰ ਕਰ ਦਿੱਤਾ ਸੀ ਮੈਂ ਕਿਹਾ ਚਲੋ ਮੰਮੀ ਨੂੰ ਜਦੋਂ ਮਿਲਣ ਤੇ ਮੰਮੀ ਫਰੀ ਹੋਣ ਤੇ ਮੰਮੀ ਨਾਲ ਮੇਰੀ ਗੱਲ ਕਰਾਈ ਤਾਂ ਉਹਨੇ ਮਿਲਾ ਤ ਉਹਨੇ
ਫਟਾਫਟ ਮਿਲਾ ਕੇ ਨਾ ਮੈਨੂੰ ਦੇਤਾ ਸੀ ਕਹਿੰਦੀ ਮੰਮੀ ਐਲੋ ਗੱਲ ਕਰਲੋ ਮੈਂ ਸੋ ਤੇ ਫੋਨ ਆਇਆ ਹੈ। ਤੁਹਾਡਾ ਹਾਂ ਮੈਂ ਰਸੋਈ ਚ ਹਾਂਜੀ। ਬਸ ਕੁਛ ਨੀ ਓ ਈ ਕਹਿ ਰਹੀ ਆ ਮੈਂ ਰਸੋਈ ਚ ਖੜੀ ਸੀ ਨਾ, ਇਹਨੇ ਮੈਨੂੰ ਫੋਨ ਦੇਤਾ, ਮੈਂ ਉਹ ਨਾ ਅਰਬੀ ਅਰਬੀ ਬਣਾਣ ਲੱਗੀ ਸੀ, ਅੱਜ ਅਰਬੀ ਫਰਾਈ ਕਰਦੀ ਪਈ ਸੀ। ਤੇ ਇਹਨੇ ਫੋਨ ਮੇਰੇ ਹੱਥ ਚ ਫੜਾ ਦਿੱਤਾ ਤੇ ਮੈਂ ਕਿਹਾ ਚੱਲ ਫੋਨ। ਆਇਆ ਤੇ ਕਰ ਲ ਗੱਲ ਹੁਣ ਹੋਰ ਸੁਣਾਓ ਕੀ ਕਰ, ਤੁਸੀਂ ਕੀ ਕਰਦੇ ਪਏ ਹੋ।
ਬਸ ਮੈਂ ਵੀ ਸੋਚਦੀ ਪਈ ਹ ਕਿਹੜੀ ਸਬਜ਼ੀ ਬਣਾਵਾਂ ਸਬਜ਼ੀ ਕੋਈ ਖਾਂਦੇ ਨੀ ਹੈ। ਬਸ ਅਰਬੀ ਅਰਬੀ ਵੀ ਬਣਾਏ ਸਾਨੂੰ ਵੀ ਦੇਰ ਹੋ ਗਈ ਕਿ ਤਲ ਕੇ ਬਣਾਉਂਦੇ ਹੋ ਤੁਸੀਂ ਹੈ ਕਿਵੇਂ ਬਣਾਉਂਦੇ ਹੋ ਤਲ ਕੇ ਬਣਾਉਂਦੇ ਹੋ।
ਹਾਂਜੀ ਅਸੀਂ ਅਰਬੀ ਪਹਿਲੇ ਵਾਸ਼ ਕਰਕੇ ਮਿੱਟੀ ਉਤਾਰ ਲਿੱਤੀ ਫੇਿਰ ਸਾਰੀ ਛਿੱਲ ਕੇ ਨਾ ਫੇਰ ਉਹਨੂੰ ਪੀਸਿਸ ਲੰਬੇ ਲੰਬੇ ਪੀਸਿਸ ਕੱਟ ਲਿੱਤੇ। ਫੇਰ ਉਹਨੂੰ ਨਮਕ ਲਗਾ ਕੇ ਰੱਖ ਦਿੱਤਾ ਪੰਦਰਾਂ ਵੀਹ ਮਿੰਟ ਫੇਰ ਆਪਣੀ ਗਲੇਸ ਜਿਹੜੀ ਉਹ ਨਿਕਲਦੀ ਹੈ ਲੇਸ ਜੀ ਉਹ ਨਿਕਲ ਜਾਂਦੀ ਹੈ ਨਾ ਉਹਦੀ ਫਿਰ, ਹਮ
ਤਾਂ, ਹੀ ਸਹੀ ਬਣਦੀ,
ਹਾਂ ਤੇ ਫੇਰ ਉਹਨੂੰ ਅੱਛੀ ਤਰ੍ਹਾਂ ਵੋਸ਼ ਕਰ ਲਿੱਤਾ ਚੰਗੀ ਤਰ੍ਹਾਂ ਚਾਰ ਪੰਜ ਪਾਣੀ ਧੋਣਾ ਪੈਂਦਾ ਮਿੱਟੀ ਹੁੰਦੀ ਹੈ ਨਾ ਬੜੀ ਅਰਬੀ ਚ
ਹਾਂ, ਮਿੱਟੀ ਬੜੀ ਹੁੰਦੀ ਐ ਜਮੀਨ ਚ ਉੱਗਦੀ ਹੋਈ ਜਮੀਨ ਵਾਲੀ।
ਹਾਂ, ਮਿੱਟੀ ਮਸਲ ਮਸਲ ਕੇ ਧੋ ਕੇ ਬੜੀ ਚੰਗੀ ਤਰ੍ਹਾਂ ਧੋ ਕੇ ਫੇਿਰ ਛਾਨੀ ਚ ਪਾ ਤ ਥੋੜਾ ਪਾਣੀ ਨਿਕਲ ਜਾਏ ਬਸ ਓਦਰ ਫਿਰ ਤੇਲ ਧਾਰ ਦੇਨੀ ਹਾਂ ਇੱਕ ਪਾਸੇ ਸਰੋ ਦਾ, ਤੇ ਲ ਫਿਰ ਉਹਦੇ ਚ ਫਰਾਈ ਕਰ ਲੈਂਦੀ ਆਂ ਗੋਲਡਨ ਹਲਕਾ ਜਿਆਦਾ ਨੀ ਕਰਨੀ ਵੀ ਸੋਫਟ ਹੋ ਜਾਏ ਬਸ ਜਿੰਨੀ ਹਲਕੀ ਪਿੰਕ ਹਾਂ। ਜ਼ਿਆਦਾ ਤਲ ਲਓ ਨਾ ਫਿਰ ਉਹ ਹੋ ਜਾਂਦੀ ਹੈ ਸਖਤ ਹੋ ਜਾਂਦੀ ਹੈ। ਥੋੜਾ ਬਸ ਜੇ ਗੱਲ ਜਾਏ ਵੀ ਥੋੜੀ, ਓਨੀ ਓਨੀ ਫਰਾਈ ਕਰ ਲੈਂਦੀ ਆ ਹਾਂਜੀ ਫਿਰ ਦੂਸਰੀ ਤਰਫ ਅਸੀਂ ਤੜਕਾ ਲਗਾ ਲੈਂਦੇ ਹਾਂ ਜਲਦੀ ਹੋ ਜਾਂਦਾ ਕੰਮ ਇੱਕ ਤਰਫ ਫਰਾਈ ਕਰ ਲੈਂਦੇ ਹਾਂ।
ਹਾਂ ਇਹ ਤੇ ਹੈ ਗਰਮੀ ਚ ਤੇ ਬੰਦਾ ਸੋਚਦਾ ਜਿੰਨੀ ਜਲਦੀ ਹੋ ਸਕੇ ਕੇ ਰਸੋਈ ਚੋਂ ਨਿਕਲ ਜਾਏ।
ਜਲਦੀ ਹੋ ਜਾਏ ਸਹੀ ਕਹਿ ਰਹੇ ਹੋ ਉਹ ਫਿਰ ਬਸ ਉਹ ਤੜਕਾ ਬਣਾ ਕੇ ਜਿਹੜਾ ਪਿਆਜ ਟਮਾਟਰ ਅਦਰਕ ਲਸਣ ਦਾ ਦਹੀਂ ਵੀ ਪਾਲ ਲੋ ਦਹੀਂ ਨਾਲੋਂ, ਸਵਾਦ ਹੋ ਜਾਂਦੀ ਜਰਾ।
ਠੀਕ ਹੈ ਠੀਕ ਹੈ, ਆਰ ਸੁੱਕੀ ਸਬਜ਼ੀ ਤੇ ਵਾਜਾ ਵਾਲਾ ਸੁੱਕੀ ਨੀ ਬਣਦੀ ਨਾ ਫਿਰ
ਹਾਂਜੀ, ਥੋੜੀ ਅੱਛੀ ਲੱਗਦੀ ਹੈ ਗਰੇਵੀ ਗਰੇੇਵੀ ਨਾ ਥੋੜੀ ਤੇ ਖਾਣੀ ਆਸਾਨ ਹੋ ਜਾਂਦੀ ਦੀਏ ਐ ਜਰਾ ਨਾ ਸੁੱਕੀ ਸਬਜ਼ੀ ਘੱਟ ਖਾਂਦੇ ਨੇ ਫਿਰ ਵੈਸੇ ਉੁਝ ਪਾਣੀ ਵਾਲੀ ਤੇ ਨੀ ਬਣਾਉਂਦੇ ਪਰ ਥੋੜੀ ਮਤਲਬ ਦਹੀ ਪਲੋ ਨਾ ਥੋੜੀ ਗਿੱਲੀ ਗਿੱਲੀ ਬਣ ਜਾਂਦੀ ਏ
ਪਾਣੀ ਵਾਲੀ ਸਾਡੀ ਸੱਸ ਬਣਾਉਂਦੀ ਹੁੰਦੀ ਸੀ। ਜੇ ਉਹ ਤੇ ਸਮੇ ਆਂ ਤੇ ਸਮੇ ਤੇ ਸਵਾਦ ਨੀ ਲੱਗਦੀ ਸੀਗੀ ਉਹ ਉਹ ਤੇ ਸਰੀਰ
ਇਸੀ ਲਈ ਹਾਂਜੀ ਉਹ ਛੋਟੇ ਛੋਟੇ ਛੋਟੀ ਲਿਆ ਕੇ ਛੋਟੀ ਛੋਟੀ ਅਰਬੀ ਚੁਣ ਚੁਣ ਕੇ ਲਿਆਂਦੀ ਸੀ। ਮੇਰੀ ਵੀ ਸੱਸ ਬਿਲਕੁਲ ਛੋਟੇ ਛੋਟੇ ਪੀਸ ਜਿਹੜੇ ਹੁੰਦੇ ਨੇ ਉਹ ਫਿਰ ਹਾਂਜੀ ਇੱਕ ਬੋਇਲ ਕਰਕੇ ਵੀ ਬਣ ਜਾਂਦੀ ਹੈ ਅਰਬੀ ਓ ਵੀ ਬੜੀ ਵਧੀਆ ਬਣ ਜਾਂਦੀ ਹੈ।
ਬੜੀ ਤਰ੍ਹਾਂ ਬਣਾਉਂਦੇ ਨੇ ਪਰ ਮੈਨੂੰ ਉਹ ਨਾ ਕੋਈ ਪਸੰਦ ਨੀ ਆਉਂਦੀ ਸਵਾਦ ਨੀ ਲੱਗਦੀ। ਇਹ ਹੀ ਬਹੁਤ ਅੱਛੀ ਗੱਲ ਹੁੰਦੀ ਤਦ ਖਿਚੜੀ ਬਣਾਦੇ ਹਾਂ ਅਸੀਂ ਹਾਂ
ਕਰਕੇ ਬਣਾਣੇ ਆ।
ਤੇ ਜੋ, ਜਿਹੜੀ ਗਿੱਲੀ ਗਿੱਲੀ ਜਿਹੜੀ ਹੁੰਦੀ ਹੈ ਨਾ ਉਹਤੇ ਉੱਤੇ ਨਾ ਸਾਡੇ ਉੱਥੇ ਸਾਡੇ ਸੋਹਰਿਆਂ ਘਰ ਨਾ ਉਹ ਗਿੱਲੀ ਸਾਡੀ ਸੱਸ ਬਨਾਉਂਦੀ ਹੁੰਦੀ ਸੀ ਨਾ ਤੇ ਉਹਦੇ ਉੱਤੇ ਨਾ ਫਿਰ ਜਦੋਂ ਸ ਸਬਜ਼ੀ ਬਣ ਜਾਂਦੀ ਸੀ ਉੱਤੇ ਨਿੰਬੂ ਨਚੋੜ ਕੇ ਖਾਂਦੇ ਹੁੰਦੇ ਸੀ।
ਅੱਛਾ ਹੂ ਅੱਛਾ।
ਆਪਣਾ-ਆਪਣਾ ਜਿਵੇਂ ਟੇਸਟ ਹੋ ਜਾਂਦਾ ਆਪਣੇ ਸ਼ਹਿਰ ਦਾ ਜਿਵੇਂ ਆਪਣੇ ਘਰ ਖਾਂਦੇ ਆਏ ਆ ਉਹੀ ਅੱਛਾ
ਹਾਂ ਉਹ ਕਚਾਲੂ ਟਾਈਪ ਜਿਵੇਂ ਉਹ ਜਿਹੜੇ ਅਹ ਵੈਸੇ ਜੋ ਹਿੰਦੂ ਲੋਕ ਹੁੰਦੇ ਨਾ ਜਿਹੜੇ ਹਿੰਦੁਸਤਾਨੀ ਏ ਲੋਕ ਤੇ ਉਬਾਲ ਕੇ ਹੀ ਬਣਾਉਂਦੇ ਨੇ ਫਰਾਈ ਕਰਕੇ
ਆਹ ਸੁਣਿਆ ਮੈਂ ਕਹਿੰਦੇ ਨੇ ਕਈ ਗੋਪਾਲ ਅੱਗੇ
ਮੈਂ ਵੀ ਬਣਾਉਂਦੀ ਸੀ ਬਣਾਉਂਦੀ ਹਾਂ ਉਬਾਲ ਕੇ ਕਈ ਵਾਰ ਕਈ ਵਾਰੀ ਜਲਦੀ ਹੁੰਦੀ ਹੈ ਨਾ ਜਿਵੇਂ ਟਾਈਮ ਨੀ ਹੁੰਦਾ ਤੇ ਫਿਰ ਮੈਂ ਵੀ ਉਬਾਲ ਕੇ ਬਣਾ ਲੈਂਦੀ ਹਾਂ
ਤੇ ਮਤਲਬ ਛਿਲਣ ਬਾਅਦ ਤੁਸੀਂ ਉਬਾਲਦੇ ਉਹਨੂੰ
ਨਾ ਨਾ। ਉਹਦੇ ਚ ਤੇ ਟਾਈਮ ਬੜਾ ਬਚਦਾ ਜੇ ਸਗੋਂ ਤੁਸੀਂ ਇੱਕ ਸੀਟੀ ਸਿਰਫ ਦਵਾਉਣੀ ਜਿੱਥੇ ਅੱਛੀ ਵੱਲ ਛਿਲੜ ਸਮੇਤੀ ਚੰਗੀ ਤਰ੍ਹਾਂ ਧੋ ਕੇ ਐਂ ਜੇ ਆਲੂ ਕੰਜ ਛਿਲੜ ਲੈ ਜਾਂਦੇ ਨੇ ਉਹਦੇ ਬੜੇ ਜਲਦੀ
ਹਾਂ ਇਹਦੇ ਉੱਤੇ ਬਹਿ ਜਾਣਗੇ ਨਿੰਬੂ
ਉਹ ਤੇ ਛਿੱਲਣ ਦੀ ਵੀ ਮਿਹਨਤ ਖਤਮ ਹੋ ਜਾਂਦੀ ਹੈ, ਜੇ ਅਸੀਂ ਬੋਇਲ ਕਰਕੇ ਬਣਾਵਾਂਗੇ।
ਲਗਾ ਲੋ ਜਿਵੇਂ ਏ ਤੁਸੀਂ ਇਹਦਾ
ਹਾਂ ਬਸ ਤੜਕਾ ਐਵੇਂ ਲਗਾ ਲੋੋ ਸੇਮ ਹਿੰਦੁਸਤਾਨੀ ਲੋਕ ਤੇ ਜੀਰੇ ਹਿੰਗ ਦਾ ਹੀ ਤੜਕਾ ੜਕਾ ਲਾਕੇ, ਇਹਨਾਂ ਨੂੰ ਤੇ ਉਹ ਵੀ ਸਵਾਦ ਲ ਐਂਵੀ ਈ ਖਾਂਦੇ ਨੇ, ਪਿਆਜ -ਪਿਊਜ ਪਾਂਦੇ ਹੀ ਨੀ ਹੈਗੇ। ਪਰ ਅਸੀਂ, 'ਮੈਂ' ਬਣਾਂਨੀ ਆਂ, ਨਾ, ਹਾਂ। ਪਿਆਜ ਨਹੀਂ ਖਾਂਦੇ ਕਈ ਲੋਕ, ਪਰ ਅਸੀਂ ਤੇ ਤੜਕਾ ਉਵੇਂ ਲਾਂਨੇ ਆਂ, ਜਿਵੇਂ ਪਿਆਜ, ਟਮਾਟਰ ਵਾਲਾ ਹੀ ਦਹੀਂ ਵਾਲਾ, ਜਲਦੀ ਹੋਏ ਨਾ, ਤੇ ਹਾਂ, ਮੈਂ ਤੇ ਫੇਰ ਐਵੇਂ ਬਣਾ ਲੈਂਨੀ ਆਂ, ਛਿਲਣ-ਛੁੱਲਣ ਦਾ ਟਾਈਮ ਨਾ ਹੋਏ ਨਾ, ਉਬਾਲਕੇ ਵੀ ਬਣਾਲੈਂ
ਅੱਛਾ, ਉਹ ਵੀ ਥੋਰੀ ਬਣ ਜਾਂਦੀ ਏ, ਖਾਣ'ਚ ਸਵਾਦ ਸਹੀ ਲੱਗਦੀ?
ਓਹ ਵੀ ਠੀਕ ਲੱਗਦੀ ਏ, ਪਰ ਇਹਦੇ ਮੁਕਾਬਲੇ ਨਹੀਂ, ਜਿਵੇਂ ਆ ਟੇਸਟੀ ਬਣਦੀ ਏ, ਨਾ। ਤੱਲੀ ਹੋਈ। ਉਹਦੇ ਮੁਕਾਬਲੇ ਤੇ ਨੀ ਖੈਰ, ਉਹ ਹੁੰਦੀ ਇਨੀ, ਪਰ ਠੀਕ ਬਣ ਜਾਂਦੀ ਉਹ ਵੀ। ਮਾੜੀ ਨਹੀਂ ਬਣਦੀ, ਸਹੀ ਬਣਦੀ।
ਹਾਂ, ਨਹੀਂ ਅਸੀਂ ਬਣਾਈ ਤੱਲਕੇ ਹੀਏ, ਵੇਖਾਂਗੀ ਕਦੀ ਟ੍ਰਾਈ ਕਰਾਂਗੇ ਐਵੀ। ਗਰਮੀ ਚ ਤੇ ਗਰਮੀ ਨੀ ਐ ਤੁਸੀ ਸੌ ਵੀ ਤਰੀ ਇੱਕ ਵਾਰੀ ਧਿਆਨ ਮਾਰੋ, ਗਰਮੀ ਦੀ ਸਬਜ਼ੀਆਂ ਵੀ ਉਹ ਸਾਰੀਆਂ ਉਵੇਂ ਦੀ ਨੀ, ਕਿ ਜਿਦਾ ਟਾਈਮ ਵੀ ਜ਼ਿਆਦਾ ਲੱਗਦੈ। ਓਰ ਰਸੋਈ'ਚ ਖੜੇ ਵੀ ਨਹੀਂ ਹੋਇਆ ਜਾਂਦਾ, ਤੇ ਸਾਨੂੰ ਕਰਨਾ ਵੀ ਪੈਂਦੀਆਂ ਨੇ ਸਵਾਦ ਵੀ ਉਹ ਵਾਲੀ ਸਬਜ਼ੀਆਂ ਲੱਗਦੀਆਂ ਨੇ। ਅਰਬੀ ਹੋ ਗਈ। ਕਟਲ ਹੋ ਗਈ- ਅਹ, ਕਰੇਲੇ, ਕਰੇਲੇ ਹੋ ਗਏ। ਇਹ ਪਤੋੜ ਦੇ ਪੱਤੇ ਹੋਗੇ, ਇਹ ਸਾਰੀ ਸਬਜ਼ੀਆਂ ਗਰਮੀਆਂ'ਚ ਹੀ ਆਂਦੀਆਂ ਨੇ, ਤੇ ਸਵਾਦ ਤੇ ਲੱਗਦੀਆਂ ਨੇ। ਪਰ ਜਦੋਂ ਟਾਈਮ ਲੈਂਦੀਆਂ ਨੇ ਨਾ ਗਰਮੀ'ਚੋਂ ਓ ਬੜਾ ਦੁਖਦਾ ਹੈਗਾ।
ਸਹੀ ਕਹਿ ਰਹੇ ਹੋ, ਜਿਹੜੀ, ਜਿਹੜੀ ਸ ਜਿਹੜੀ ਸਬਜ਼ੀ ਨੂੰ ਟਾਈਮ ਜਿਆਦਾ ਲੱਗਦਾ ਨਾ ਜ਼ਿਆਦਾ ਟਾਈਮ ਲਗਾਕੇ ਬਣਾਓ, ਉਹੀ ਸਵਾਦ ਲੱਗਦੀ ਏ, ਜੇ ਅਸੀਂ ਜਲਦੀ-ਜਲਦੀ'ਚ ਕਹੀਏ ਨਾ ਵੀ ਕੋਈ ਜਲਦੀ-ਜਲਦੀ ਕੰਮ ਹੋਜੇ, ਫਟਾਫਟ। ਤੇ ਉਹ ਚੀਜ਼ ਸਵਾਦ ਵੀ ਨੀ ਬਣਦੀ ਜੇ ਫਿਰ।
ਆਹੋ, ਐਤੇ ਹੈ।
ਹਾਂ, ਕੱਲ ਫੇਰ ਬੱਚੇ ਕਹਿੰਦੇ ਨਾਨ ਭੁੱਖਾ ਨੇ, ਨਾਨ ਬਣਾਓ, ਨਾਨ ਛੋਲੇ-ਨਾਣ ਬਣਾਏ ਕੱਲ ਫੇਰ। ਮੈਂ ਕਿਹਾ, ਹੁਣ ਅੱਗੋਂ ਦੀ ਨਾ ਕਈਂ, ਮੇਰੇ ਕੋਲੋ ਨੀ ਗਰਮੀ'ਚ ਇੰਨੀ ਦੇਰ
ਹਾਂ, ਨੀ ਗਰਮੀ'ਚ ਵਾਕਈ ਜੀਅ ਨੀ ਕਰਦਾ, ਰਸੋਈ'ਚ ਤੇ ਐਂਵੇ ਗੋਤੇ ਆਉਂਦੇ ਨੇ, ਨਾ। ਕਿਵੇਂ ਨਿਕਲੀਏ ਫਟਾਫਟ ਰਸੋਈ'ਚੋਂ
ਹਾਂ। ਤੇ ਕੱਲ ਨਾਨ ਬਣਾਏ ਇੰਨੀ ਗਰਮੀ ਲੱਗ ਰਹੀ ਫਿਰ, ''ਮੈਂ ਕਿਹਾ ਹੁਣ ਅੱਜ ਬੱਚ ਕਹਿੰਦੇ ਪਏ ਨੇ ਚੱਲ ਬਣਾ ਦੇਂਨੀ ਹਾਂ, ਮੈਂ ਕਿਹਾ, ਹੁਣ ਮੈਨੂੰ ਨਾ ਕਈ ਗਰਮੀ'ਚ ਅਗੋ ਦੀ ਐਂਵੇ ਦੀ ਚੀਜ਼, ਗਰਮੀਆਂ ਨਿਕਲਣ ਦੇ।
ਬੱਚਿਆਂ ਦੀ ਫਿਰ ਕਿਸੇ ਵੇਲੇ, ਕਰਨੀ ਵੀ ਪੈਂਦੀ ਹੈ ਫਰਮਾਇਸ਼ ਪੂਰੀ। ਕੀ ਕਰੀਏ ਮਾਵਾਂ ਨੀ ਕਰਨਗੀਆਂ, ਤੇ ਫਿਰ ਕੌਣ ਕਰੇਗਾ।
ਉਹ ਤੇ ਹੈਹੀਏ, ਕਰਨਾ ਪੈਂਦਾ ਈ ਏ, ਉਹ ਤੇ ਹੈ ਹੀਏ ਪਰ ਆ ਜਿਹੜਾ ਬਣਾਂਦਾ ਨਾ, ਉਹਨੂੰ ਨਾ ਤੇ ਬਣਾਣ ਦਾ ਮਜ਼ਾ, ਨਾ ਖਾਣ ਦਾ ਮਜ਼ਾ! ਆਪ ਨੂੰ ਤੇ ਕੋਈ ਸਵਾਦ ਨੀ ਆਂਦਾ।
ਆਹੋ ਮੈਂ ਕਹਿੰਨੀ ਆ ਤੇਲ-ਪਾਣੀ ਇੱਕ ਹੋ ਜਾਂਦਾ ਰਸੋਈ'ਚ, ਕੀ ਖਾਣ ਦਾ ਮਨ ਦਿਲ ਹੀ ਨਹੀਂ ਕਰ ਦੁਪਹਿਰ ਦੀ ਰ੍ਹੋਟੀ ਤੇ, ਮੇਰੀ ਤੇ, ਸਾਡੀ ਤੇ, ਮੇਰੀ ਤੇ ਛੂਟ ਈ ਜਾਂਦੀ ਏ। ਗਰਮੀ ਇੰਨੀ ਏ, ਮਨ ਹੀ ਨਹੀਂ ਕਰਦਾ, ਕਿ ਦੁਪਹਿਰੇ ਰ੍ਹੋਟੀ ਖਾ ਲਵਾਂ।
ਹਾਂ ਐਹੀ ਨਾ, ਚੋਲ ਬਸ ਐਵੇ ਕਿ ਚੋਲ ਖਾਲੋ ਥੋੜੇ ਜਿਹੇ ਤੇ, ਬਸ। ਰੋਟੀ ਖਾਣ ਤੇ ਮਨ ਨੀ ਕਰਦਾ, ਚੌਲ ਹੀ ਰੋਜ਼ ਬਣਦੇ ਨੇ। ਹਾਂ।
ਬੰਦਾ ਕਹਿੰਦਾ, ਚੋਲ ਬਣਾਈਏ ਤੇ ਉਹੀ ਹਲਕਾ-ਫੁਲਕਾ
ਸਾਡੇ ਵੀ ਚੋਲ ਹੀ ਬਣਦੇ ਨੇ ਜ਼ਿਆਦਾਤਰ ਹੁਣ ਦੁਪਹਿਰੇ, ਘਟ ਹੀ ਰ੍ਹੋ ਰੋਟੀ ਖਾਂਦੇ ਨੀ, ਤੁਸੀ ਮੰਨੋਗੇ ਨਹੀ ਤਿੰਨ ਦਿਨ ਹੋ ਗਏ ਮੇਰਾ ਤੇ ਮੈਂ ਆਟਾ ਮੰਲਿਆ ਸੀ, ਦੋ ਦਿਨ ਹੋ ਗਏ ਖਤਮ ਹੀ ਨੀ ਹੁੰਦਾ ਪਿਆ। ਕਦੇ ਕੁਛ ਕੁਛ ਬਣਵਾ ਲੈਂਦੇ ਜੇ ਬੱਚੇ
ਆ, ਜਿਆਦਾ ਪੁਰਾਣਾ ਆਟਾ ਨਾ ਵਰਤਿਆ ਕਰੋ ਐ
ਹਾਂ ਖਰਾ ਹੀ ਨਹੀਂ ਹੁੰਦਾ, ਫੇਰ 'ਮੈਂ' ਤੇ ਅੱਜ ਫੇਰ ਉਹ ਫੁਲਕੇ, ਮੈਂ ਪਤਾ ਕੀ ਕਰਨੀ ਆ ਬਚ ਜਾਂਦਾ ਨਾ, ਜਿਆਦਾ ਪੁਰਾਣਾ ਹੋ ਜਾਂਦਾ। ਮੈਂ ਤੇ ਨਾ ਰੋਟੀਆਂ ਲਾ ਲੈਂਦੀ ਹਾਂ, ਪਾਣੀ। ਉਪਰ ਹੀ, ਆਟਾ ਤੇ ਸੁੱਟਣ ਨੂੰ ਦਿਲ ਨੀ ਕਰਦਾ ਨਾ।
ਹਾਂ ਉਹੀ ਨਾ ਮੈਂ ਕਿਹਾ, ਤੇ ਜ਼ਿਆਦਾ ਪੁਰਾਣਾ ਆਟੇ ਨਹੀਂ ਖਾਣਾ ਚਾਹੀ ਦਾ ਹਾਂਜੀ, ਫੇਰ ਕੀ ਕਰਦੇ ਹੋ ਰੋਟੀਆਂ ਦਾ।
ਫੇਰ ਮੈਂ ਉਹ ਗਾਂ ਆਂਦੀ ਏ, ਸ਼ਾਮੀ ਗਲੀ ਚ।
ਹਾਂ, ਅਸੀਂ ਵੀ ਐਵੇਂ ਕਹਿੰਦੇ ਆਂ ਨਾ ਸਾਡੇ ਡੋਗੀ ਅਸੀਂ ਡੋਗੀ ਪਾਲਿਆ ਦਾ, ਮੇਰਾ ਵੀ ਆ ਖਾਂਦਾ ਦੋ ਟਾਈਮ ਤੇ ਖਾਂਦਾ ਈ ਏ। ਤਿੰਨ-ਤਿੰਨ, ਚਾਰ-ਚਾਰ ਰੋਟੀਆਂ ਇੱਕ ਟੈਮ ਤੇ, ਮੈਂ ਤੇ ਹਾਂ, ਤੇ ਸਾਡਾ ਤੇ ਫੇਰ ਜੇ ਮੇਰਾ ਜੇ ਆਟਾ ਜਿਵੇਂ ਐਵੇਂ ਤਾਂ ਜ਼ਿਆਦਾ ਹੋਏ ਨਾ, ਕਾਲਾ-ਕਾਲਾ ਵੀ ਹੋਣਾ, ਮੈਂ ਤੇ ਉਹਦੀ ਰੋਟੀ ਬਣਾ ਕੇ ਰੱਖ ਦਿੰਨੀ ਆ, ਹਾਂ ਜੀਅ ਨੀ ਕਰਦਾ ਫੇਰ ਉਹ ਖਾਣ ਤੇ।
ਦਿਲ ਨੀ ਕਰਦਾ।
ਹਾਂ, ਓਈ ਨਾ ਗਰਮੀ ਚ ਰੋਟੀ ਵੈਸੇ ਵੀ ਘਟ ਖਾਈ ਜਾਂਦੀ ਏ, ਤੇ ਸਗੋ ਮੈਂ ਆਪਣੀ ਨੂੰਹ ਨੂੰ ਵੀ ਕਹਿੰਦੀ ਆਂ ਕਿ ਆਟਾ ਓਨਾ ਹੀ ਗੁੰਨਿਆ ਕਰ, ਜਿਹੜਾ ਪੂਰਾ ਆਵੇ ਇਕ ਦਿਨ ਵਿੱਚ।
ਕਹਿ ਰਹੇ ਹੋ, ਹੁਣ ਕੱਲ ਨਾਨ ਬਣ ਗਏ ਨਾ ਸਾਡਾ ਆਟਾ ਤਾਂ ਬਚ ਗਿਆ। ਨਾਨ ਤੇ ਓਹ ਬਣ ਗਏ, ਫਿਰ ਵੈਸੇ ਤੇ ਮੈਂ ਵੀ ਓਨਾ ਈ ਓਨਾ ਹੀ ਗੁੰਨਨੀਆਂ ਜਿੰਨਾ ਹੋਏ, ਹਾਂ ਚਾਹੀ ਦਾ ਜਿੰਨਾ ਓਨਾ ਹੀ ਗੁੰਨਨੀ ਆਂ ਮੈਂ ਵੀ, ਚਲੋ ਠੀਕ ਐ ਭੈਣ ਜੀ ਫਿਰ। ਤੁਸੀਂ ਮੈਂ ਕਿਹਾ ਚੱਲ ਅੱਜ, ਹਾਂ। ਹਾਂ ਉਹੀ ਕਹਿ ਰਹੀ ਆਂ, ਹਾਂ ਕਰਾਂਗੀ।
ਠੀਕ ਐ, ਚਲੋ
ਚਲੋ ਠੀਕ ਐ ਜੀ, ਸਸ ਰੀ ਕਾਲ ਜੀ।